ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਹੈ ਠੀਕ ਹੋ? ਹੋਰ ਸੁਣਾਓ? ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ ਕਿੱਦਾਂ ਸਭ ਠੀਕ ਆ ਘਰੇ?
ਹਾਂਜੀ-ਹਾਂਜੀ ਵਧੀਆ,
ਹੋਗੇ ਫ੍ਰਰੀ,
ਫਰੀ ਹਾਂ, ਜਸਟ ਹੁਣੇ ਬ੍ਰੇਕਫਾਸਟ ਤੋਂ ਫਰੀ ਹੋਇਆ, ਹੁਣ ਲੰਚ ਦੀ ਤਿਆਰੀ ਹੋਏਗੀ।
ਅੱਛਾ-ਅੱਛਾ, ਹਾਂਜੀ ਸਾਡੇ ਵੀ ਇਧਰ ਬ੍ਰੇਕਫਾਸਟ ਹੀ ਹੋਇਆ, ਹਜੇ ਮੌਸਮ ਕਿੱਦਾਂ ਚੱਲ ਰਿਹਾ ਸਾਡੇ ਇੱਧਰ
ਮੌਸਮ ਇੱਥੇ ਵੇਖਣ ਵਿੱਚ ਤਾਂ ਵਧੀਆ ਹੈਗਾ, ਪਰ ਉਹੀਓ ਹਿਊਮਿਡਿਟੀ ਐਨੀ ਹੈਗੀ। ਹੂੰ,
ਹਾਂਜੀ-ਹਾਂਜੀ ਪਤਾ ਕੀ ਹਾਂ, ਫੇਰ ਪਤਾ ਕਿ ਥੋੜ੍ਹਾ ਜਾ ਮੀਂਹ ਪੈ ਕੇ ਰੁਕ ਜਾਂਦਾ ਵਾ, ਫੇਰ ਹੋਰ ਗਰਮੀ ਹੋ ਜਾਂਦੀ ਆ, ਹੁਣ ਤੁਪ ਧੁੱਪ ਨਿਕਲਣ ਲੱਗੀ ਆ, ਫੇਰ ਗਰਮੀ ਲੱਗਦੀ ਏ ਫੇਰ ਜੈਦਾ। ਹਾਂ, ਥੋੜ੍ਹਾ ਜਾ ਪੈ ਜੇ ਨਾ ਦੋ-ਚਾਰ ਘੰਟੇ ਫਿਰ ਠੰਡਾ ਜਾ ਹੋਜੇ ਥੋੜਾ। ਹਾ ਹਾਜੀ, ਕੱਲ ਵੀ ਏਦਾਂ ਹੀ ਮੌਸਮ ਜ ਏਦਾਂ ਹੀ ਧੁੱਪ ਗਰਮੀ ਜਿ ਲੱਗ ਰੀ ਸੀਗੀ, ਹਾਂਜੀ। ਬੌਤ ਮੌਸਮ ਖ਼ਰਾਬ ਜਾ ਸੀਗਾ। ਬਸ ਹੁਣ ਬਾਰਿਸ਼ਾਂ ਹੀ ਸ਼ੁਰੂ ਹੋ ਜਾਨੀ ਐ, ਬੌਤ ਗਰਮੀ ਲੱਗਦੀ ਸੱਚੀ ਕਿ ਜੇੰਦਾ ਤਾਂ ਕੰਮ ਬਾਰ ਹੀ ਔਖਾ ਲੱਗਦਾ ਵਾ, ਸਾਡੇ ਲੇਡੀਜ਼ ਵਾਸਤੇ ਤਾਂ, ਹੋਰ ਕੀ ਚਲੋ ਔਦਾ ਅਪਾਂ ਕਿਤੇ ਟਰੈਵ ਟੂਲ ਕਰੇ ਤੋ ਚੰਗੇ ਨਾ ਹਵਾ-ਹੁਵਾ ਲਗ ਜਾਂਦੀ ਬਾਰ ਘੁੰਮ ਪੈਲੇ ਤੇ ਚੱਲ ਅੰਦਰ ਬੈਹ ਲਈ ਠੀਕ ਐ, ਕਰ ਲਈ ਦੈ ਅੰਦਰ ਬੈ ਕਿਚਨ ਦੇ ਕੰਮ ਤੇ ਤਾਂ ਬਸ ਗਰਮੀ ਤੁਹਾਨੂੰ ਪਤਾ, ਹਰ ਕਰਨਾ ਵੀ ਜ਼ਰੂਰੀ ਹੁੰਦਾ ਵਾ ਹਾਂ, ਬੱਚੇ ਨਾਲ ਬਹੁਤ ਔਖਾ ਬਸ ਅੱਜ ਆਲੂ ਦੇ ਪਰਾਂਠੇ ਬਣਾਏ ਸੀ ਸਵੇਰੇ। ਹੁੰ ਆਹ ਸੰਡੇ ਡਿਸ਼ ਤੁਹਾਨੂੰ ਪਤਾ ਈ ਏ ਬੱਚਿਆਂ ਨੂੰ, ਛੁੱਟੀ ਆ, ਚਲੋ।
ਸੈਗਾ ਅ ਸੰਡੇ ਦਾ ਨਾ ਬੇੜਮੀ ਪੁੜੀ ਤੇ ਆਲੂ।
ਅੱਛਾ-ਅੱਛਾ, ਚਲੋ ਵਧੀਆ ਵਧੀਆ ਗੱਲ, ਏਹ ਗੱਲ ਬਹੁਤ ਵਧੀਆ। ਹਾਂਜੀ-ਹਾਂਜੀ, ਠੀਕ ਹੈ ਜੀ।
ਕਿਟ ਆਂਦੇ ਨੇ ਓਨੂੰ ਅਪਣਾ ਨੋਰਮਲ ਆਟੇ ਚ ਗੁੰਨ ਲੋ ਤੇ ਓਹੀਓ ਸਵਾਦ ਆਦੇ, ਬੱ ਚਿਆ ਦਾ ਬੱਚਿਆਂ ਨੂੰ, ਹੂੰ।
ਮੇਰੇ ਤਾਂ ਬ-ਬੱਚੇ ਛੋਟੇ ਆ ਤੁਹਾਨੂੰ ਪਤਾ ਬੌਤਾ ਬਸ ਏਨਾਂ ਨੂੰ ਜੋ ਜੇੜੀ ਪਸੰਦ ਓਹੀ ਬਣਾਣਾ ਪੈਂਦਾ ਬੇ। ਚਨਾ ਵਧਾ ਈ ਆ।
ਹੂੰ, ਹਾਂਜੀ-ਹਾਂਜੀ।
ਹਾਂਜੀ, ਹੋਰ ਬੱਚੇ ਠੀਕ-ਠਾਕ ਹੈ, ਸਕੂਲ ਸ਼ੁਰੂ ਹੋਗੇ ਬੱਚਿਆਂ ਦੇ?
ਹਾਂਜੀ, ਮੇਰਾ-ਮੇਰਾ ਬੇਟਾ ਤਾਂ ਵੱਡਾ ਹੈਗਾ ਹੁਣ, ਬੀ ਬੀ ਏ ਕਰ ਰਿਆ ਹਲੇ ਨਾ। ਹਾਂਜੀ, ਇੱਕ ਸੈਕ ਇੱਕ ਸੈਕਿੰਡ ਹੋਲਡ ਕਰਨਾ ਪਏਗਾ, ਤੁਹਾਨੂੰ ਇੱਕ ਸੈਕਿੰਡ।
ਕੋਈ ਗੱਲ ਨੀ।
ਹੈਲੋ-ਹੈਲੋ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਓਹ ਡਿਲੀਵਰੀ ਆਈ ਸੀ ਕੋਈ, ਮੈਂ ਕਿਹਾ ਫੋਨ ਹਾਂਜੀ‌।
ਅੱਛਾ-ਅੱਛਾ, ਨੀ ਕੋਈ ਗੱਲ ਨੀ-ਕੋਈ ਗੱਲ ਨੀ, ਹੋ ਜਾਂਦਾ ਵਾ ਤੁਹਾਨੂੰ ਪਤ ਬਈ ਅੱਜ-ਕੱਲ੍ਹ ਸਾਰੇ ਕੰਮ ਤਾਂ ਫੋਨ ਤੇ ਮੈਨੂੰ ਕੋਈ ਕੰਮ ਹੀ ਨੀ ਹੈਗੇ, ਤੁਹਾਨੂੰ ਪਤਾ ਹੀ ਐ ਅੱਜ ਜ-ਕੱਲ ਫੋਨ ਤੇ ਸਾਰਾ ਕੁਛ ਡਿਪੈਂਡ ਆ ਔਨਲਾਈਨ ਹੋ ਗਿਆ। ਹਾਂਜੀ, ਸਹੀ ਗੱਲ। ਨਾ, ਮੇਰੇ ਬੱਚੇ ਛੋਟੇ ਓਹ ਫੋਨ ਹੀ ਨੀ ਛੱਡਦੇ ਸਾਰਾ ਦਿਨ, ਓਹ ਤਾਂ ਬਾੜਾ ਹੀ ਵਟ ਹੁਣ, ਅੱਜ-ਕੱਲ ਏਹ ਹੁੰਦਾ ਬੱਚੇ ਬਾਰ ਨਾ ਜਾਣ, ਠੀਕ ਹੈ ਕਿ ਨਹੀ?
ਕਮ ਸਾਰੇ ਫੋਨ ਤੇ ਆਣੇ ਨੇ ਹੋਹ। ਰੇ ਹੈ ਸਭ ਕੁਛ ਤਾਂ ਫੋਨ ਤੇ ਹੈਗਾ, ਵਿਚਾਰੇ ਓਹ ਵੀ ਕੀ ਕਰੀਏ ਓਹ ਵੀ ਮਜਬੂਰ ਹੈਗੇ ਨੇ। ਟੀਚਰਾਂ ਨੇ ਵੀ ਨਾ ਓਹੀਓ ਲਾ ਲਿੱਤਾ ਕਿ ਸਕੂਲ ਇਚ ਕਰਾਣ ਨਾ ਕਰਾਣ ਓਹਨਾਂ ਨੂੰ ਪਤਾ ਕਿ ਅਸੀਂ ਇੱਕ ਮੈਸੇਜ ਛੱਡਣਾ ਤੇ ਬੱਚ ਚਿਆਂ ਨੂੰ ਰਿਪੋਰਟ ਮਿਲ ਜਾਣੀ ਏ ਸਾਰੀ, ਓਹ ਵੀ
ਅਸੀ ਪਤਾ ਕਿ ਐਕਟੀਵਿਟੀ ਬੱਚੇ ਨੂੰ ਉੱਥੇ ਸਕੂਲੇ ਕਰਾਓ, ਬੱਚੇ ਪੈਲਾਂ ਏਦਾਂ ਹੀ ਕਰਦੇ ਸੀ, ਅਪਾਂ ਪੜ੍ਹੇ ਹਾਂ ਸਾਰੇ। ਹੁਣ ਤਾਂ ਸਾਰਾ ਕੁਛ ਫੋਨ ਤੇ ਡਿਪੈਂਡ ਕੀਤਾ, ਬੱਚੇ ਸਾਰੇ ਫੋਨ ਮੰਗਦੇ ਰੈੰਦੇ ਸਾਰਾ ਦਿਨ। ਹੁਣ ਬਚੇ ਇੱਕ-ਇੱਕ ਫੋਨ ਕਿ
ਸਾਰੀ ਹੈਲਪ ਸਾਰੀ ਹੈਲਪ ਗੂਗਲ ਤੋਂ ਲੈਂਦੇ ਨੇ, ਅਸੀਂ ਕੀ ਕੀਤਾ ਸੀ ਮੈਂ- ਮੈਂ ਏਨਾਂ ਨੂੰ ਏਹਿਔ ਕੈਹਰੀ ਸੀ ਮੈਂ ਕਿਹਾ ਅਸੀਂ ਵੀ ਪ੍ਰੋਜੈਕਟ ਬਣਾਏ ਸੀ। ਠੀਕ ਹੈ, ਕੋਈ ਹੈਲਪ ਨੀ ਅਪਣਾ ਦਿਮਾਗ ਚਲਾੰਦੇ ਸੀ ਅਸੀਂ। ਤੁਸੀਂ ਦਿਮਾਗ ਹੀ ਨੀ ਚਲਾੰਦੇ ਹੋ ਮਿੰਟ ਇਚ, ਹਾਂ।
ਹਾਂ, ਪਤਾ ਕੀ ਬੱਚੇ ਨੇ ਇਹ ਤਾਂ ਗਲਤ ਅਸਰ ਪੈਂਦਾ ਬੱਚਾ ਫੋਨ ਤੇ ਭਾਵੇਂ ਕੰਮ ਕਰੇ ਨਾ ਕਰੇ ਆਪਾਂ ਫੋਨ ਦੇ ਦੀਈਏ ਬੱਚੇ ਨੂੰ। ਪਤਾ, ਗਲਤ ਗਾਈਡ ਹੋ ਜਾਂਦਾ ਬੱਚਾ ਹਾਂਜੀ, ਕਿਉਂਕਿ ਆਪਾਂ ਹਰ ਟਾਈਮ ਅੱਜ-ਕੱਲ੍ਹ ਟਾਈਮ ਵੀ ਨੀ ਹੈਗਾ ਕਿਸੇ ਨੂੰ ਵੀ ਸਾਰਾ ਦਿਨ ਬੱਚੇ ਤੇ ਉਪਰ ਨਿਗਾਹ ਰੱਖ ਸਕੀਏ, ਹੈਨੀ ਇੰਨਾ ਟਾਈਮ ਕਿਸੇ ਕੋਲ ਪੇਰੈਂਟਸ ਕੋਲ ਵੀ ਨੀ ਜਾਣਾ ਬੱਚਿਆਂ ਕੋਲ ਵੀ ਬਿਲਕੁਲ ਟਾਈਮ ਨੀ ਹੈਗਾ ਇੰਨੀ ਬਿਜ਼ੀ ਲਾਈਫ ਆ ਸਾਰਿਆਂ ਦੀ।
ਜੇ ਇਹਨਾਂ ਨੂੰ ਆਦਤ ਪਈ ਹੈ ਹੁਣ ਛੱਡਦੇ ਨੀ ਫੋਨ ਸਵੇਰੇ ਉੱਠੇ ਫੋਨ-ਫੋਨ-ਫੋਨ ਚਾਹੀਦਾ ਰਾਤ
ਹੋਰ ਕੀ ਹੋਰ ਕਹਿੰਦੇ ਰੋਟ ਟੀ ਮਿਲੇ ਨਾ ਮਿਲੇ ਅੱਜ-ਕੱਲ੍ਹ ਦੇ ਬੱਚਿਆਂ ਨੂੰ ਫੋਨ ਜ਼ਿਆਦਾ ਜ਼ਰੂਰੀ ਆ ਬਸ। ਫੋਨ ਜ਼ਰੂਰੀ ਚਾਹੀਦਾ ਵਾ ਹਾਂਜੀ, ਇਹ ਗੱਲ ਆ। ਆਪਾਂ, ਖੇਡਣਾ ਤਾਂ ਕੁਛ ਰੈਹੀ ਨੀ ਗਿਆ ਅੱਜ-ਕੱਲ ਗੇਮਾਂ ਬਸ ਵੀ ਬੱਚੇ ਗੇਮਾਂ ਖੇਡੋ ਅੱਜ-ਕੱਲ ਪਤਾ ਗ ਗੇਮਾਂ ਵੀ ਬਹੁਤ ਜ਼ਿਆਦਾ ਗ਼ਲਤ ਆ ਰਹੀਆਂ ਵਾ ਬੱਚਿਆਂ ਨੂੰ।
ਹਾਂਜੀ, ਐਵੇਂ ਜੀ ਲੱਤ ਲੱਗਈ ਹੈ ਇਹਨਾਂ ਨੂੰ।
ਸਹੀ ਗੱਲ ਆ ਐਕਟੀਵਿਟੀ ਕਰੂਗਾ ਉਹਦੀ ਹੈਲਥ ਵੀ ਠੀਕ ਰਹੇਗਾ ਐਕਸਜ਼ ਹੋਊਗੀ ਬਚ ਬੱਚੇ ਦੀ ਬੋਡੀ ਅੱਛੀ ਰਹੇਗੀ ਕਿਉ ਇਹ ਜਿਹੜੇ ਹੁਣ ਨਾ ਗੇਮਾਂ ਬੈਠ ਕੇ ਕੰਮ ਕਰਨਾ ਬ ਬੱਚੇ ਫਾਸਟ-ਫੂਡ ਖਾਂਦੇ ਰਹਿੰਦੇ ਆ ਉੱਧਰੋਂ ਬੈਠ ਕੇ ਟੀ ਵੀ ਆਏ ਦੇਖੀਏ ਨਾ ਫੋ ਹੁਣ ਇੱਕ ਅੱਖਾਂ ਤੇ ਅਸਰ ਪੈਂਦਾ ਬੱਚਿਆਂ ਦੇ ਅਹ ਤੁਹਾਨੂੰ ਪਤਾ ਸਾਰੇ ਬੱਚਿਆਂ ਨੂੰ
ਪੇ ਲਾਏ ਸੀ ਕੋਇਨ ਲੈਂਦੇ ਲੈਂਦੇ ਸੀ ਉਹਦੇ ਚ ਗੇਮ ਵਿੱਚ ਚੰਡ ਪਈ ਉਹਨੂੰ ਦੋ ਸੌ ਰੁਪਏ ਉਹਨੇ ਲਾ ਦਿੱਤੇ ਉਂਦੇਤੇ। ਮੈਨੂੰ ਰਿਕੁਐਸਟ ਕਰ ਰਿ ਤੇ ਮੰਮੀ ਪਲੀਜ਼ ਮੈਨੂੰ ਕੋਇਨ ਲੈਣੇ ਨੇ ਕੋ ਮੈਂ ਕਿਹੜੇ ਕੋਇਨ ਲੈਣੇ ਨੇ ਤਾਂ ਦੱਸ। ਤਾਂ ਗੇਮ ਵਿੱਚ ਕੋਇਨ ਲੈਣੇ ਸੀ ਉਹਨੇ।
ਹਾਂ ਇੱਕ ਤਾਂ ਪਬਜੀ ਵਗੈਰਾ ਮੇਰੇ ਬੱਚੇ ਪਤਾ ਕਰਗੇ ਮੈਨੂੰ ਬਿਨਾਂ ਦਸੀਂ ਇੰਸਟਾਲ ਕਰ ਲੈਣਗੇ ਜੇ ਮੈਂ ਦੇਖ ਲਾਂ ਫਿਰ ਤਾਂ ਮੈਂ ਡਿਲੀਟ ਕਰਦਾਂਗੇ। ਬੱਚੇ ਕਈ ਵਾਰ ਮੈਨੂੰ ਬਿਨਾਂ ਦਸੇ ਬੱਚੇ ਤੁਹਾਨੂੰ ਪਤਾ ਵੀ ਮਮਾ-ਪਾਪਾ ਚੈੱਕ ਨੀ ਕਰਦੇ ਫੋਨ ਬੱਚਿਆਂ ਕਰਕੇ ਚੈੱਕ ਕਰਨਾ ਪੈਂਦਾ ਹੁਣ ਸਾਰਾ ਕੁਛ। ਹੋਰ ਕਿਉਂਕਿ ਫੋਨ ਤੇ ਅੱਜ-ਕੱਲ ਇਨਾ ਕੁਛ ਆਪਾਂ ਕਰਦੇ ਸਾਰਾ ਕੁਛ ਸੈਂਡ ਕਰ ਸਾਰਾ ਕੁਛ ਕਈ ਵਾਰ ਤਾਂ ਡਿਲੀਟ ਹੀ ਕਰ ਦਿੰਦੇ। ਮੇਰੇ ਬੱਚੇ ਛੋਟੇ ਆ ਏਦਾਂ ਕਰਦੇ ਆ
ਹਾਂਜੀ, ਹਾਂਜੀ ਹਾਂ, ਹਾਂ, ਹਾਂ ਏਈ ਹੈਗਾ ਬਸ ਕੁਛ ਰੋਕ ਨੀ ਸਕਦੇ ਇਹਨਾਂ ਨੂੰ ਹੁਣ, ਹੁਣ ਕਰੋਨਾ ਦੇ ਬਾਅਦ ਇਹਨਾਂ ਦੇ ਹੱਥ ਚ ਆ ਗਿਆ ਨਾ ਫੋਨ ਹੁਣ
ਸਹੀ ਗੱਲ ਆ- ਸਹੀ ਗੱਲ ਆ ਜਿਆਦਾਤਰ ਲੋਕਡਾਊਨ ਨਾ ਉਸਦਾ ਫੋਨ ਤੇ ਡਿਪੈਂਡ ਹੋਇਆ ਸਾਰਾ ਕੁ ਜ਼ਿਆਦਾ
ਹਾਂਜੀ, ਹਾਂਜੀ ਹਾਂ ਮਜਬੂਰੀ ਸੀ ਸਾਡੀ ਸਾਨੂੰ ਵੀ ਦੇਣਾ ਪਿਆ। ਕੀ ਕਰਦੇ ਅਸੀਂ ਸਾਰਿਆਂ ਦੀ ਕਲਾਸਾਂ ਇੱਕ ਕਹਿੰਦਾ ਹਾਂ ਇੱਕ ਕਹਿੰਦਾ ਮੇਰੀ ਕਲਾਸ ਮਿਸ ਹੋ ਰਹੀ ਹੈ ਦੂਜਾ ਕਹਿੰਦਾ ਮੇਰੀ ਹੋ ਰਹੀ ਫ ਲਿਆਣਿਆ ਪਿਆ ਸਾਨੂੰ ਵੀ
ਸਹੀ ਗੱਲ ਹੈ ਬੱਚ ਦੀਦੀ ਮੇਰੀ ਗੱਲ ਇਹ ਸਾਰ ਕੋਈ ਹਰ ਕੋਈ ਅਫੋਰਡ ਨਹੀਂ ਕਰ ਸਕਦਾ। ਆਪਣੇ ਬ ਹੁਣ ਦੇਖੋ ਕਈ ਲੋਕ ਸੌਖੇ ਕਰ ਚ ਆ ਕਰੋ ਖਰਾਬ ਹੋ ਲਾਡਾਊਨ ਚ ਠੀਕ ਹੈ ਕਿ ਨੀ ਪਰ ਹਰੇਕ ਨੂੰ ਸਾਰੇ ਫੋਰਸ ਹਰ ਟੀਚਰ ਵੀ ਫੋਨ ਲੈ ਕੇ ਆ ਫੋਨ ਓਨਲਾਈਨ ਸਟੱਡੀ ਓਣਲਾਈਨ ਚੜੀ ਔਨਲਾਈਨ ਨਾਲ ਬੱਚਿਆਂ ਦਾ ਬਹੁਤ ਬੁਰਾ ਅਸਰ
ਹੂੰ, ਹੂੰ, ਸੁਖ ਇਹਨਾਂ ਨੇ ਦੋ ਸਾਲ ਉੱਥੇ ਕੱਢੇ ਨੇ ਤ ਸਮਝ ਲਓ ਉਦ ਸਰ ਪੜ੍ਹਾਈ ਨਈ ਹੋਈ ਨਾ ਹੋਇਆ ਕਿ ਹਾਂ ਇਹ ਕਲਾਸ ਪਾਸ ਕੀਤੀ ਐ ਇਹਨਾਂ ਨੇ।
ਹਾਂਜੀ, ਹਾਂ ਸਹੀ ਗੱਲ ਆ, ਪੜ੍ਹਾਈ ਕਿ ਤੂੰ ਤਾਂ ਉਹਨਾਂ ਨੇ ਏਦਾਂ ਹੀ ਬਸ ਪਾਸ ਕਰ ਦਿੱਤੇ ਬੱਚੇ ਨੂੰ ਜੰਪ ਕਰਾ ਤੇ ਬਸ ਇਹ ਵੀ ਫਾਇਦਾ ਬਸ ਬੱਚਿਆਂ ਦੀ ਸਾਂ ਫੀਸ ਸਹੀ ਗੱਲ ਉਹਨਾਂ ਦੇ ਉਹੀ ਤਾਂ ਫੀਸ ਤਾਂ ਅਦ ਤਾਂ ਫੀਸ ਵੀ ਨਾ ਲੈਂਦੇ। ਹਾਂਜੀ, ਹਾਂਜੀ ਸਹੀ ਗੱਲ ਆ। ਪਤਾ ਕੀ ਲੋਕਡਾਊਨ ਪਰ ਫੀਸਾਂ ਵੀ ਨਹੀਂ ਲੈਣੀਆਂ ਚਾਹੀਦੀਆਂ ਫੀਸਾਂ ਦੇ ਲਈ ਬਹੁਤ
ਰਿਆਇਤ ਨ ਕੀਤੀ
ਤੇ ਉਹੀ ਦੇਖੋ ਜੇ ਕੰਮ ਕਾਰ ਬੰਦ ਤਾਂ ਫੀਸਾਂ ਕਿਉਂ ਲੈ ਰਹੇ। ਪੜ੍ਹਾਈ ਬੰਦ ਆ ਤੇ ਜੇ ਕੁਛ ਹੋਈ ਨੀ ਰਿਹਾ ਬੱਚੇ ਸਕੂਲ ਨੀ ਆ ਰਹੇ ਕੁਛ ਵੀ ਤੁਹਾਡੇ ਚਾਰਜਿਸ ਕਾਹਦੇ ਲੈ ਰਹੇ ਤੁਸੀਂ? ਪਰ ਅੱਜ ਕੱਲ ਨਾ ਆਪਣੇ ਹੈ ਨੀ ਇੱਥੇ ਕੋਈ ਕੋਈ ਗੱਲ ਕਰਨ ਵਾਲਾ ਨੀ ਹੈਗਾ। ਕਹਿਣ ਵਾਲਾ ਨੀ ਹੈਗਾ ਬੰਦਾ। ਪਤਾ ਕੀ, ਕੋਈ ਹ ਅੱਗੇ ਵੱਧਣਾ ਚਾਹੀਦਾ ਕਿਸੇ ਨੂੰ ਕਹਿਣਾ ਚਾਹੀਦਾ ਵਾ।
ਨਹੀਂ ਅਸੀਂ ਤਾਂ ਗਏ ਸੀ। ਐਜ ਮਨਿਸਟਰ ਦੇ ਕੋਲ ਵੀ ਅਸੀਂ ਗਏ ਸੀ। ਪਰ, ਕੋਈ ਸੁਣਵਾਈ ਨਹੀਂ ਉਸ ਟਾਈਮ ਮਾਹੌਲ ਹੀ ਐਵੇਂ ਜਿਹਾ ਅਸੀਂ ਕਿਸੇ ਨੇ ਸੁਣਿਆ ਹੀ ਨਹੀਂ ਕਹਿੰਦੇ। ਅਸੀਂ, ਅਸੀਂ ਕਹਿ ਹੀ ਨਹੀਂ ਸਕਦੇ। ਸਕੂਲਾਂ ਨੂੰ ਸਕੂਲ ਥੋੜੀ ਬੰਦ ਕਰ ਦਾਂਗੇ। ਤੁਸੀਂ ਦੋ ਸਾਲ ਬਾਅਦ ਵੀ ਬੱਚਿਆਂ ਨੂੰ ਭੇਜਣਾ ਭੇਜਣਾ ਅਲੱਗ ਚੀਜ਼ ਹੈਗੀ ਪਰ ਹੁਣ ਸਾਰਿਆਂ ਦੀ ਕਮਾਈਆਂ ਰੁਕ ਗਈਆਂ ਨੇ। ਤਾਂ ਤੂੰ ਰਿਆਇਤ ਕਰਨੀ ਚਾਹੀਦੀ ਸੀ ਨਾ।
ਪਤਾ ਕੀ ਕਰੋਨਾ ਕਰਕੇ ਕੋਈ ਬਾਹਰ ਹੀ ਨੀ ਗੱਲ ਹੀ ਨੀ ਕਰਕੇ ਰੱਜ ਸੀ। ਕੋਈ ਗੱਲ ਹੀ ਨੀ ਕਰਕੇ ਜੀ ਵੀ ਕੋ ਕਰੋਨਾ ਤੇ ਇੱਕ ਇਹ ਬਸ ਸਾਰਾ ਜਿਹੜਾ ਕਰੀ ਜਾਉ ਸੈਨੇਟਾਈਜ਼ ਵਗੈਰਾ ਇਹੀ ਚ
ਹੂੰ, ਹਾਂ ਓਹ ਸਹੀ ਗੱਲ ਉਸ, ਉਸ ਉਹਨਾਂ ਚੀਜ਼ਾਂ ਤੇ ਫੁਰਸਤ ਨੀ ਮਿਲਦੀ
ਉਹਨਾਂ ਚੀਜ਼ਾਂ ਤੇ ਕਿੰਨਾ ਖਰਚਾ ਕੀਤਾ ਦੇਖੋ। ਸਾਰਾ ਦੇ ਹਰ ਚੀਜ਼ ਸੈਨਟਾਈਜ਼ ਕਰੋ ਰੋ ਸੀ ਕਿੰਨੀ ਉਹਨਾਂ ਦੀ ਡਿਮਾਂਡਾਂ ਮਾਸਕ ਸੈਨਟਾਈਜ਼ਰ ਵਗੈਰਾ ਬਹੁਤ ਜ਼ਿਆਦਾ ਕੰਮ ਚੱਲਿਆ ਉਹਨਾਂ ਦਾ ਤਾਂ ਹੋਰ ਕੀ ਦੇਖ ਲੋ, ਹਾਂ ਹੁਣ ਤਾਂ ਫੇਰ ਲ ਕਹਿ ਰਹੇ ਸੀ ਲੋਕਡਾਊਨ ਫੇਰ ਲੱਗਣਾ ਵਾ। ਪਰ ਹੁਣ ਦੁਬਾਰੇ ਨਾ ਲੱਗੇ ਬਹੁਤ ਔਖੇ
ਨਾ, ਨਾ ਹੁਣ ਤਾਂ ਐਵੇਂ ਜਿਵੇਂ, ਤਾਂ ਹੁ ਹ ਹਲੇ ਪਿੱਛੇ ਆਇਆ ਸੀ ਮੇਰੀ ਭਾਬੀ ਉੱਥੇ ਦੁਬਈ ਗਈ ਸੀ। ਤਾਂ, ਕਹਿ ਰਹੀ ਸੀ ਇੱਕ ਕੋਈ ਵਾਇਰਸ ਆਇਆ ਹੋਇਆ ਉੱਥੇ। ਤਾਂ ਉਹਨੇ ਦੱਸਿਆ ਸੀ ਮੈਨੂੰ ਫੇਰ ਅਸੀਂ ਤਾਂ ਕੰਨ ਪਕੜੇ ਵੀ ਨਾ ਨਹੀਂ ਹੋਏ ਤਾਂ ਚਲੋ ਨਹੀਂ ਹੋਇਆ ਫਿਲਹਾਲਵੇ ਤੇ ਕੁਛ
ਸਹੀ ਗੱਲ ਆ ਵਧੀਆ ਨੀ ਹੋਇਆ। ਸਹੀ ਗੱਲ ਕੋਈ ਨਾ ਕੋਈ ਆਹ ਆਉਂਦੀ ਰਹਿੰਦੀ ਖ਼ਬਰ ਵਿਆ ਵਾਇਰਸ ਆ ਗਿਆ। ਮੈਂ ਸੁਣਿਆ ਸੀ ਪਿੱਛੇ ਜ ਮਹੀਨਾ ਤੋਂ ਮੈਨੂੰ ਕਹਿੰਦੇ ਕੋਈ ਵਾਇਰਸ ਆ ਗਿਆ ਵਾ ਫੇਰ ਲੱਗ ਜਾਣਾ ਵਾ। ਮੈਂ ਕਿਹਾ ਬਹੁਤ ਮੁਸ਼ਕਿਲ ਹੋ ਜਾ ਨਾ ਵਾ। ਹੂੰ, ਆਮ ਬੰਦੇ ਵਾਸਤੇ ਤਾਂ ਬਹੁਤ ਔਖਾ ਹੁੰਦਾ ਵਾ। ਗਈ।
ਹਾਂਜੀ ਹਾਂਜੀ ਹਾਂਜੀ
ਹਾਂ ਹਾਂ ਛੁੱਟੀਆਂ ਵੀ ਖ਼ਤਮ ਹੋ ਗਈਆਂ ਹੁਣ ਬਸ ਸਕੂਲ ਸ਼ੁਰੂ ਹੋ ਗਏ।
ਹਾਂਜੀ ਕੋ ਅ ਬਿਟਿਆ ਮੇਰੀ ਦਸਵੀਂ ਚ ਹੈਗੀ ਏ। ਦੇ ਬੋਰਡ ਹੈਗੇ ਨੇ ਉਹ ਵੀ ਇਹ ਹੀ ਕਹਿ ਰਹੀ ਸੀ ਮੰਮਾ ਹੁਣ ਪੇਪਰ ਹੈਗੇ ਨੇ ਫਿਰ ਦੁਬਾਰਾ ਮਹੀਨੇ ਬਾਅਦ ਫਿਰ ਪੇਪਰ ਹੈਗੇ ਨੇ ਮਹੀਨੇ ਬਾਅਦ ਫਿਰ ਪੇਪਰ ਹੈਗੇ ਇੰਨੇ ਤਾਂ ਤੁਂ ਸਾਡੇ ਪੇਪਰ ਲੈਂਦੇ। ਦੇ ਨੇ ਆ।
ਸਹੀ ਗੱਲ
ਉਹ ਵਿਚਾਰੇ ਵੀ
ਅੱਲਾ ਬਹੁਤ। ਪਤਾ ਕੀਆ ਜਿਹੜੇ ਬੱਚੇ ਦੇ ਅੱਗੇ ਚ ਇਹ ਚੀਜ਼ਾਂ ਕੰਮ ਹੈ ਨਾ ਉਹ ਚੀਜ਼ਾਂ ਮੇਨ ਕਰਾਉਣੀਆਂ ਚਾਹੀਦੀਆਂ ਜਿਹੜੇ ਫਾਲਤੂ ਜੋ ਐਕਸਟਰਾ ਕਹਿੰਦੇ ਜਿਹੜੇ ਆਪਣੇ ਕੰਮ ਹੀ ਉਹ ਨਹੀਂ ਹੋਣਾ ਚਾਹੀਦਾ ਤੇ ਨਾਲ ਟਾਈਮ ਵੇਸਟ ਬੱਚੇ ਦੇ ਦਿਮਾਗ ਤੇ ਬਰਡਨ ਪੈਂਦਾ। ਜਿਆਦਾ ਵੀ ਆਹ ਵੀ।
ਹਾਂਜੀ, ਹਾਂਜੀ ਉਹੀਓ ਨਾ ਹਾਂ ਹਮ ਫ੍ਰਰੀ ਮਾਈੰਡ ਨਹੀਂ ਰਹਿ ਸਕਦੇ ਬੱਚੇ। ਬੱਚੇ ਅੱਜ ਦੀ ਡੇਟ ਵਿਚ ਨਾ ਹਾਂ। ਹਮ ਹੁਣ ਛੁਟੀਆਂ ਵਿੱਚ ਵੀ ਕਿਹੜਾ ਉਹ ਬੈਠੀ ਆ ਕਿ ਉਹੀਓ। ਬੋਲਦੀ ਰਹੀ ਹੈ ਇਹ ਕਰਨਾ ਉਹ ਕਰਨਾ ਉਹ ਕਰਨਾ ਮੈਂ ਕਿਹਾ ਬੇਟਾ ਛੁੱਟੀਆਂ ਹੈਗੀਆਂ ਨੇ। ਦੋ ਦਿਨ ਤਾਂ ਤੂੰ ਆਪਣੇ ਸ਼ਾਂਤੀ ਨਾਲ ਬਹਿ ਜਾ।
ਨਹੀਂ ਸਹੀ ਗ ਛੁੱਟੀਆਂ ਚ ਕੰਮ ਇੰਨਾ ਕੁ ਦੋ ਬੱਚੇ ਨੂੰ ਘੰਟੇ ਦੋ ਘੰਟੇ ਦਾ ਕੰਮ ਹੋਵੇ ਬੱਚਾ ਛੁੱਟੀ ਵੀ ਇੰਜੋਏ ਕਰ ਲਵੇ ਠੀਕ ਹੈ ਕਿ ਨਹੀਂ ਆਪਣੀ ਵੀ ਲਾਈਫ ਹੁੰਦੀ ਬੱਚਿਆਂ ਦੀ ਕੋਈ ਠੀਕ ਹੈ ਨਾ
ਹਾਂਜੀ-ਹਾਂਜੀ, ਦਸਵੀਂ ਨੂੰ ਫਿਰ ਹੁਆ ਬਣਾਇਆ ਹੋਇਆ ਨਾ ਕਿ ਬੋਰਡ ਹੈਗੇ ਨੇ ਬੋਰਡ ਹੈਗੇ ਉਹ ਬੱਚੇ ਵੀ ਪਰੇਸ਼ਾਨ ਟੈਨਸ਼ਨ ਵਿਚ ਰਹਿੰਦੇ ਨੇ।
ਹਾਂ ਹਾਂਜੀ ਸਹੀ ਗੱਲ ਆ, ਚਲੋ ਠੀਕ ਆ ਮੇਰੀ ਬੇਟੀ ਨਾ ਆਪਾਂ ਫੋਨ ਮੰਗਦੀ। ਬਈ ਏ ਰੋਜ਼ ਹੀ ਸੋਹਣਾ
ਹਾਂਜੀ-ਹਾਂਜੀ-ਹਾਂਜੀ ਕੋਈ ਗੱਲ ਨੀ ਤੁਸੀਂ ਦਓ ਹਾਂਜੀ ਵਧੀਆ ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ।